ਹੈਲੋ,
ਹੈਲੋ,
ਹਾਂਜੀ ਹੁਣ
ਹਾਂਜੀ। ਹਾਂਜੀ-ਹਾਂਜੀ ਆ ਗਈ ਆਵਾਜ਼, ਹਾਂਜੀ ਮੈਂ ਕਿਆ ਆਵਾਜ ਆ ਗਈ, ਹੋਰ ਕਿੱਦਾਂ ਤੁਸੀਂ?
ਓਕੇ, ਹੋਰ-ਹੋਰ ਠੀਕ।
ਪਹਿਲਾਂ ਆਪਣੇ ਆਪ ਹੋ ਗਈ ਅ ਫੋਨ ਬੰਦ। ਕਿ
ਤੁਸੀਂ ਕੱਟਿਆ ਸੀ ਜਾਂ ਆਪੇ ਕੱਟ ਹੋ ਗਿਆ।
ਨਈ ਆਪੇ ਹੋ ਗਿਆ ਕੱਟ ਮੈਂ ਨ ਹੋਰ ਤੁਹਾਡਾ ਕੰਮ ਕਿਦਾਂ ਚੱਲ ਰਿਆ? ਮੌਸਮ ਕਿਦਾਂ ਤੁਹਾਡੇ ਇੱਥੇ?
ਮੌਸਮ ਠੀਕ ਆ ਠੰਡਾ ਈ ਆ ਰਾਤ ਤੁਹਾਨੂੰ ਠੰਡਾ ਈ ਹੁੰਦਾ, ਸਵੇਰੇ-ਸਵੇਰੇ ਅੱਜ ਸੀਗਾ ਮੌਸਮ ਠੰਡਾ ਫੇਰ ਤੇ ਦੁਪੇਰੇ ਧੁੱਪ ਹੋ ਗਈ ਸੀ।
ਹੂੰ, ਹੋਰ ਸ਼ੋਪਿੰਗ
ਅਸੀਂ ਕਰੇ ਆਏ ਸ਼ੋਪਿੰਗ ਉਹ ਬੇਬੀ ਦੇ ਕੱਪੜੇ ਲੈਣੇ ਸੀਗੇ ਛੋਟੇ ਵਾਲੇ ਬੇਬੀ ਦੇ ਨਾ, ਤੇ ਬਾਕੀ ਤੁਹਾਡੇ ਤੁਹਾਡੇ ਬੇਟਿਆਂ ਲਈ ਵੀ ਲੈ ਇੱਕ ਇੱਕ ਸੂਟ
ਇਹਨਾਂ ਤਾ ਲਿਆ ਲੈਦਾ ਸੀ। ਹੁਣ ਤਾਂ ਲੈ ਕੇ ਆਏ‌। ਹੁਨੀ ਤਾਂ ਲੈ ਕੇ ਆਏ ਸੀਗੇ ਇਹਨਾਂ ਦੇ ਕੱਪੜੇ
ਉਹ ਤਾਂ ਚਲੋ ਫਿਰ ਕੀ ਹੋ ਗਿਆ ਬੱਚਿਆਂ ਦੇ ਕੱਪੜੇ, ਜਿਹੜਾ ਜਿੱਥੇ ਪਾ ਲੋ ਉੱਥੇ ਘੱਟ ਹੁੰਦਾਂ।
ਹੂੰ,
ਫਰੋਕ ਲਈ ਜੱਸੂ ਦੀ ਇੱਕ ਸੋਣੀ ਆ। ਤੇ ਓਦੇ ਛੋਟੇ ਲਈ ਔਵੀ ਸੀਰਤ ਲਈ ਕੁਛ
ਓਲੀ ਕਿ ਲਿਆ
ਉਦੇ ਲਈ ਵੀ ਡਰੈੱਸ ਆ ਮਤਲਬ, ਪਿਆਮੀ ਟੀ ਸ਼ਰਟ ਆ ਸਹੀ ਆ ਵਧੀਆ
ਹੂੰ,
ਵਧੀਆ ਮਿਲ ਗਏ ਸੀ ਉੱਥੋਂ ਸਾਰੇ ਕੱਪੜੇ ਦਾ ਦੋ ਸ਼ਰਟ ਲੇ ਲੀਆਂ ਸੀ ਕਾਕੇ ਲਈਏ ਦੋ ਪੈਂਟ ਮੈਚ ਕਰ ਲਿਆ ਸੀ ਨਾਲ
ਤੇ ਬਾਕੀ ਤਾਂ ਦੀਦੀ ਕਹਿੰਦੇ ਪੂਰੀਆਂ ਬਾਵਾਂ ਦੇ ਲਈਓ ਪੂਰੀਆਂ ਬਾਵਾਂ ਦੇ ਸੀ ਉੱਥੇ, ਅੱਧੀਆਂ ਵਾਲੇ ਕੋਈ ਵੀ ਨੀ ਸੀ।
ਅੱਛਾਜੀ! ਚਲੋ ਵਧੀਆ। ਹੋਰ।
ਹੋਰ ਵਧੀਆ ਤੁਸੀਂ ਆਓਗੇ ਫਿਰ ਬਡੇ ਤੇ ਦੀਦੀ ਦੇ
ਦੇਖ ਲਾਗੇ ਮੰਮੀ ਅ ਫੋਨ ਤਾਂ ਕੀਤਾ ਸੀਗਾ ਡੈਡੀ ਨਾਲ਼ੇ ਕਹਿੰਦੇ ਸੀ, ਆਜੋ ਪਹਿਲਾਂ ਆਜੋ। ਮੈਂ ਕਿਹਾ ਅਗਰ ਉਹਨਾਂ ਨੇ ਕੁਛ ਕਰਨਾ ਹੋਊਗਾ ਫਿਰ ਆਵਾਂਗੇ ਅਸੀਂ।
ਕਰਨਾ ਤਾਂ ਉਹਨਾਂ ਨੇ ਕਿਹਾ ਏ ਬਟ ਫੇਰ ਵੀ ਆਪਾਂ ਤਾਂ ਚਲੋਂ ਦੇਣ ਜਾਣਾ।
ਨਹੀ-ਨਹੀ, ਆਪਣੇ ਘਰ ਕਹਿੰਦੇ ਸੀ ਸਡ ਢੇ ਨੂੰ ਉਹਨਾਂ ਨੇ ਫੰਕਸ਼ਨ ਕਰਨਾ ਕੋਈ ਪਾਠ ਕਰਨਾ ਉਹਨਾਂ ਨੇ ਸੁਖਮਨੀ ਸਾਹਿਬ ਦਾ ਹੂੰ। ਮੈਂ ਕਿਹਾ ਫਿਰ ਉਦੋ ਹੀ ਆ ਜਾਗੇ ਫਿਰ ਨਾ ਉਦਾ, ਕੋਈ ਬਹਾਨੇ ਨਾਲ ਆ ਹੋ ਸਕਦਾ।
ਹਾਂ, ਉਹ ਤਾਂ ਫੇਰ
ਹੂੰ। ਹੂੰ, ਸੋ ਗਏ ਬਾਕੀ ਜਨੇ ਸਾਰੇ। ਹੂੰ।
ਤੁਸੀਂ ਨਿੱਚੇ ਆਗੇ ਰੂਮ 'ਚ ਆਪਣੇ।
ਹੋਰ ਨੀਚੇ ਸੋਈਦਾ ਏ ਸੀ ਹੂੰ।
ਅੱਛਾ-ਅੱਛਾ, ਉੱਪਰ ਅਲੱਗ ਰਹਿ ਨੀ
ਨੀ ਹਜੇ ਨੀ ਉੱਪਰ ਅਜੇ ਨਾ ਥੋੜਾ ਬਣਾਨਾ ਹਜੇ ਤਾਂ ਕਰਕੇ ਕੰਸਟਰਕਸ਼ਨ ਦਾ ਕੰਮ ਕਰਨਾ। ਫਿਰ ਜਦੋਂ ਹੋਜੂਗਾ ਨਾ ਫਿਰ ਅਸੀ ਜਾਣਾ।
ਓਕੇ-ਓਕੇ।
ਠੀਕ ਹੈ।
ਹੋਰ ਸੁਣਾਓ ਤੁਹਾਡੇ ਕਿੱਦਾ?
ਬਸ ਠੀਕ ਆ।
ਚੱਲ ਗਏ ਦੀਦੀ ਆ ਔਰ
ਹਾਂਜੀ, ਉ ਤੇ ਚੱਲ ਗਏ ਇੱਕ ਦੀਦੀ ਕੱਲ ਗਏ ਸੀਗੇ, ਉ ਅੱਜ ਫਿਰ ਆ ਗਏ। ਕਿਉਂਕਿ ਉਨਾਂ ਦੇ ਰਸਮ ਹੁੰਦੀ ਨਾ ਪਤਾ ਨੀ ਉਹੋ ਸਾਵਨ ਦੇ ਮਹੀਨੇ 'ਚ ਰਹਿਣ ਆਉਂਦੇ ਆ ਕੁੜੀਆਂ।
ਅੱਛਾ-ਅੱਛਾ।
ਤੇ ਉ ਫਿਰ ਕਹਿੰਦੇ ਸੀ। ਹਾਂਜੀ-ਹਾਂਜੀ, ਉਨਾਂ ਦਾ ਨਵਾਂ-ਨਵਾਂ ਵਿਆਹ ਹੋਇਆ ਨਾ ਫਿਰ ਉਹਦੇ ਮੰਮੀ ਕਹਿੰਦੇ ਸੀ ਕਿ ਤੁਸੀਂ ਜਾਇਓ ਏਦਾਂ।
ਤੇ ਫਿਰ ਪੂਰਾ ਮਹੀਨਾ ਰਹੋਗੇ।
ਨਹੀਂ-ਨਹੀਂ, ਪੰਜ-ਛੇ ਦਿਨ ਰਹਿਲੂਗੀ ਹਫ਼ਤਾ ਕੁ।
ਅੱਛਾ-ਅੱਛਾ, ਠੀਕ ਏ।
ਸੰਗਰਾਂਦ ਤੋਂ ਬਾਦ ਹੋਊਗਾ ਫਿਰ ਓਤੋਂ ਬਾਦ ਚਾਰ ਪੰਜ ਦਿਨ ਰੈਲੋਗੇ ਹੋਰ
ਅੱਛਾ ਜੀ, ਠੀਕ ਐ।
ਕੱਲ ਚੱਲ ਗਏ ਸੀਗੇ, ਫਿਰ ਅੱਜ ਲੈਨ ਚੱਲ ਗਿਆ ਸੀ ਕੁਨਾਲ।
ਅੱਛਾ-ਅੱਛਾ, ਤੇ ਭਰਾ ਲੈਨ ਜਾਂਦੇ ਨੇ ਹਨਾ।
ਹਾਂਜੀ-ਹਾਂਜੀ।
ਹੋਰ ਸੁਨਾਓ ਤੁਸੀ, ਅੱਛਾ ਰਓਗੇ ਹੁਨ।
ਹਾਂ।
ਰਓਗੇ ਮੈਂ ਕਿਆ।
ਹਾਂਜੀ-ਹਾਂਜੀ, ਓ ਰੈਨਗੇ।
ਮੈਂ ਵੀ ਮੰਮਾ ਲਈ ਸੂਟ ਲਿਆਈ ਸੀ ਉੱਥੋਂ, ਸ਼ਾਲੀ ਲਾਲ ਵਾਲੇ ਦਿਨ ਸੇਲ ਲੱਗੀ ਸੀ ਦੱਸਿਆ ਸੀ ਤੁਆਨੂੰ।
ਹਾਂ ਜੀ, ਦੱਸਿਆ ਸੀ।
ਓ ਦੇ ਕੇ ਆਈ ਸੀਗੇ ਕੱਲ ਅਸੀਂ ਨਾ, ਇੱਕ ਗੁਨਗੁਨ ਨੇ ਲਿਆ ਸੀ। ਹਾਂਜੀ।
ਕਿੰਨੂੰ ਸੀਨਾ ਦੇ ਕੇ ਆਨਾ।
ਓ ਹੈਗਾ ਜੇੜਾ ਟੇਲਰ।
ਅੱਛਾ, ਓ ਮੁਸਲਮਾਨ ਜੇੜੇ।
ਹਾਂਜੀ-ਹਾਂਜੀ।
ਅੱਛਾ।
ਪੈਸੇ ਬਹੁ ਮੰਗਦਾ ਓ ਇੱਕ ਤਾਂ, ਸੱਤ ਸੌ ਰੁਪਏਆ ਕਈ ਜਾਂਦਾ ਵੈਸੇ ਮੈਂ ਕਿਆ ਕੀ ਕਈ ਜਾਂਨੇ ਓਂ ਤੁਸੀਂ। ਨਾ ਸੂਟ ਤੇ ਲਾਈਨਿੰਗ ਲੱਗਨੀ ਨਾ ਕੁਸ਼ ਆ ਪਲੇਨ ਸੂਟ ਆ ਓ ਸੱਤ ਸੌ
ਹੂੰ।
ਤਾਈਓਂ ਮੈ ਮਨਾ ਕੀਤਾ, ਤੁਸੀਂ ਬਨਵਾਇਆ ਮਹਿਰੂਨ ਵਾਲਾ ਜੇੜਾ ਦਿੱਤਾ ਸੀ।
ਨਈ ਹਜੇ ਨੀ ਬਨਵਾਇਆ।
ਤਾਡੇ ਬਨਾ ਈ ਦਿੰਦੇ ਹੋਨੇ ਏਦਰ ਕਿੰਨੇ ਚ ਬਨਾ ਦਿੰਦੇ।
ਮੈਂ ਤਾਂ ਸਿੰਪਲ ਸੂਟ ਦਾ ਤਿੰਨ ਸੌ ਰੁਪਏ ਦਿੰਨੀ ਆ।
ਅੱਛਾ।
ਮੈ ਸਿੰਪਲ ਸੂਟ ਦਾ ਤਿੰਨ ਸੌ ਦਿੰਨੀ ਆਂ, ਤੇ ਜੇ ਲਾਈਨਿੰਗ ਵਾਲਾ ਹੋਏ ਤਾਂ ਫਿਰ ਛੇ ਸੌ।
ਓਕੇ-ਓਕੇ ਬਨਵਾਨਾ ਨੀ ਫਿਰ ਬਨਵਾ ਲੋ।
ਹਜੇ ਲੋੜ ਈ ਨੀ ਹਜੇ ਜਦੋਂ ਲੋੜ ਪਊਗੀ ਉਦੋਂ ਸਵਾ ਲੂੰਗੀ।
ਓਕੇ।
ਹੂੰ।
ਏਦਾਂ ਰੱਖੇਆ ਨਾ ਕਰੋ ਨਾਲ ਨਾਲੋਂ ਬਨਵਾ ਲੋ।
ਓ ਟਾਈਮ ਬੋਤ ਲਗਾਂਦੀ ਨਾ ਸਾਡੇ ਵਾਲੀ ਤਾਂ ਮੀਨਾ-ਮੀਨਾ ਲਗਾ ਦਿੰਦੀ ਸੀ।
ਮੈਂ ਵੀ ਓਨੂੰ ਤਾਂਈ ਨੀ ਦਿੱਤਾ ਜੇੜੀ ਕੋਲ ਓ ਬੋਤ ਟੈਮ ਲਗਾਂਦੀ ਆ।
ਹੂੰ।
ਦਸ-ਦਸ ਦਿਨ ਏ ਜਿੱਦਾਂ ਜੇੜੀ ਤਰੀਕ ਨੂੰ ਸੂਟ ਚਾਈਦਾ ਹੁੰਦਾ ਓਨੇ ਓ ਤਰੀਕ ਨੂੰ ਦੇਨਾ ਈ ਨਈਂ। ਪੈਲੇ ਤਾਂ ਮੈਨੂੰ ਏ ਗੱਲ ਤੋਂ ਗੁੱਸਾ ਚੜਦਾ, ਹੁਨ ਮੈਂ ਓਨੂੰ ਕੋਈ ਸੂਟ ਸਵਾਇਆ ਸੀ ਮੈਂ ਓਨੂੰ ਕਿ ਕੀ ਤੁਸੀਂ ਮੈਨੂੰ ਬਾਰਾਂ ਤਰੀਕ ਤੱਕ ਦੇ ਦਿਓ, ਬਾਰਾਂ ਤਰੀਕ ਨੂੰ ਮੈਂ ਫੋਨ ਕੀ ਤਾਂ ਮੈਂ ਕਿਹਾ ਮੇਰੇ ਸੂਟ ਬਣ ਗਿਆ ਕਹਿੰਦੀ ਨਹੀਂ ਹੈਏ ਨੀ ਤੁਸੀਂ ਨਾ ਕੱਲ ਲੈ ਲਿਉ। ਅਗਲੇ ਦਿਨ ਮੈਂ ਫੋਨ ਕੀਤਾ ਕਿ ਫੋਨ ਹੀ ਨਾ ਚੱਕੇ ਫੋਨ ਹੀ ਨਾ ਚੱਕੇ, ਮੈਨੂੰ ਗੁੱਸਾ ਚੜਿਆ ਮੈਂ ਪਰ ਮੈਂ ਅੱਗੇ ਤੋਂ ਸੂਟ ਨੀਂ ਦਿੰਦੀ ਇਹਨੂੰ ਫਿਰ ਇੰਨੇ ਅਗਲੇ ਦਿਨ ਚ ਜਾ ਕੇ ਸ਼ਾਮ ਨੂੰ
ਹਾਂ ਉਸ ਦਿਨ ਮੈਂ ਉੱਥੇ ਹੀ ਸੀ ਨਾ
ਹਾਂ ਫੋਨ ਵੀ ਨੀ ਚੱਕਦੀ ਨਾ ਐ ਫੇਰ ਹੋਰ ਪੈਸੇ ਦੇਤੇ ਮੈਂ ਤੁਹਾਨੂੰ ਤੁਹਾਡਾ ਹਿਸਾਬ ਖ਼ਤਮ ਮੈਂ ਨੀ ਤੁਹਾਡੇ ਤੋਂ ਸੂਟ ਸੁਵਾਉਣਾ।
ਏਦੀ ਕਹਿ ਦਿੱਤਾ ਸੀ।
ਨਹੀਂ ਨਹੀਂ ਕਿਹਾ ਤੇ ਨੀਂ ਓਦਾਂ ਮੈਂ ਕਿਹਾ, ਕਿਹਾ ਤਾਂ ਮੈਂ ਨਹੀਂ ਬਟ ਮੈਂ ਨਹੀਂ ਸਵਾਉਣੇ ਹੁਣ ਤਾਂ ਹੀ ਮੈਂ ਉਹਨੂੰ ਦੇ ਆਈ।
ਚਲੋ ਕਿ
ਔਰ ਉਹਦੇ ਹੱਥ ਸਫਾਈ ਵੀ ਹੈਗੀ, ਨਾਲੇ ਵਧੀਆ ਵੀ ਸੀ ਦਿੰਦਾ ਨਾਲੇ ਜਦੋਂ ਕੋਹੋ ਉਹ ਟਾਈਮ ਤੋਂ ਪਹਿਲੇ ਦੇ ਦਿੰਦਾ।
ਹੂ ਹੂ
ਚਾਹੇ ਪੈਸੇ ਲੈਂਦਾ ਵਾ ਪਰ ਫੇਰ ਵੀ ਦੇ ਦਿੰਦਾ ਟਾਈਮ ਤੇ
ਚਲੋ ਵਧੀਆ ਹਮ
ਹੋਰ ਠੀਕ ਔ
ਹਾਂਜੀ ਹਾਂਜੀ ਲਿਆਤੀ। ਬਣਾ ਹ
ਚਲੋ ਫਿਰ ਕਰਦੀ ਆ ਮੈਂ ਕੰਮ।
ਹਾਂਜੀ ਕੀ ਕਰਨਾ ਐ? ਦੇ